ਹੈਲੋ
ਸਤਿ ਸ਼੍ਰੀ ਅਕਾਲ ਜੀ
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਕਿੱਦਾਂ ਹੋ ਵੀਰ ਜੀ
ਵਧੀਆ ਜੀ, ਤੁਸੀਂ ਦੱਸੋ ਘਰ ਪਰਿਵਾਰ ਵਧੀਆ ਤੁਹਾਡਾ
ਹਾਂਜੀ, ਹਾਂਜੀ ਸਭ ਵਧੀਆ ਹੋਰ ਕੀ ਕਰਦੇ ਸੀ?
ਬਸ ਆਪਾਂ ਤਾਂ ਜੀ ਰੋਟੀ ਖਾਣ ਲਗੇ ਆ
ਅੱਛਾ, ਅੱਛਾ ਕੀ ਬਣਾਇਆ ਅੱਜ
ਅਸੀਂ ਤੇ ਉਹ ਬਣਾਈ ਦਾਲ ਮਾਹ ਛੋਲਿਆਂ ਦੀ
ਅੱਛਾ, ਅੱਛਾ ਠੀਕ ਐ ਹਲਕਾ ਫੁਲਕਾ ਰਾਤ ਦੇ ਟਾਈਮ ਖਾਣਾ ਚਾਹੀਦੇ
ਹਾਂਜੀ
ਹੋਰ ਸੁਣਾਓ ਘਰੇ ਠੀਕ ਨੇ ਸਭ
ਹਾਂਜੀ ਵਧੀਆ ਜੀ
ਹੋਰ ਨਵੀਂ ਤਾਜੀ
ਬਸ ਨਵੀ ਤਾਜੀ ਐ
ਅੱਛਾ, ਅੱਛਾ ਠੀਕ ਐ ਹੋਰ ਸੁਣਾਓ?
ਬਸ ਹੂੰ, ਹੈਲੋ
ਹਾਂਜੀ ਅੱਛਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਐਕਚੁਲੀ ਮੇਰਾ ਭਾਣਜਾ ਉਨ ਦਾ ਨਾ ਫੋਨ ਮੇਰਾ ਭਾਂਜਾ ਹੈ ਐਕਚੁਲੀ ਪੰਜ ਸਾਲ ਦਾ
ਹਾਂਜੀ, ਹਾਂਜੀ
ਉਹ ਨਾ ਜਿੱਦ ਕਰਦਾ ਪਿਆ ਸੀ ਫੋਨ ਲੈਣ ਲਈ ਤਾਂ ਤੁਹਾਡੇ ਅਨੁਸਾਰ ਦੱਸੋ ਵੀ ਇਹਨੇ ਛੋਟੇ ਬੱਚੇ ਨੂੰ ਫੋਨ ਦਵਾਣਾ ਚਾਈਦੇ
ਨਹੀਂ ਜੀ ਪਤਾ ਕੀ ਐ ਜੀ ਛੋਟੇ ਬੱਚੇ ਨੂੰ ਆਦਤ ਪੈ ਜੇਗੀ ਜੀ ਗ਼ਲਤ ਅਗਰ ਤੁਸੀਂ ਫ਼ੋਨ ਦਵਾਓਗੇ ਐਦਾ ਉਹਨਾਂ ਦੇ ਅੱਖਾਂ ਤੇ ਵੀ ਫ਼ਰਕ ਪਏਗਾ
ਹਾਂ ਪਰ ਮੰਨਦੇ ਕਿੱਥੇ ਨੇ ਬੱਚੇ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਤਾਂ ਬੱਚੇ ਮੰਨਦੇ ਹੀ ਨੀ ਹੈਗੇ ਨਾ ਜਿ ਜਰਾ ਜ਼ਰਾ ਜੀ ਗੱਲ ਤੇ ਗੁੱਸਾ ਹੋ ਜਾਂਦੀਆਂ ਨੇ ਤੇ
ਜੀ ਉਹ ਤੇ ਤੁਹਾਡੇ ਹੈਂਡਲ ਚ ਹੋਣਾ ਚਾਹੀਦਾ ਉਹ ਤੇ ਤੁਹਾਡੇ ਉੱਪਰ ਹੈਗਾ ਨਾ ਜੀ ਬੱਚੇ ਨੂੰ ਕੇਵੇ
ਹੂੰ ਨਹੀਂ ਮੈਂ ਤੇ ਦੇਖੋ ਕੰਟਰੋਲ ਬੜਾ ਕੀਤਾ ਹੁਣ ਇੱਥੇ ਰਹਿਣ ਆਇਆ ਹੋਇਆ ਸੀ ਨਾਨੀ ਦੇ ਘਰ ਮੈਂ ਵੀ ਆਈ ਹੋਈ ਸੀ ਅ ਆਪਣੇ ਪੇਕੇ ਤੇ ਸਿਸਟਰ ਦਾ ਮੇਰਾ ਬੱਚਾ ਹੈਗਾ ਏ ਕਹਿੰਦਾ ਮਾਸੀ ਮੇਰੇ ਕੋ ਫੋਨ ਚਾਹੀਏ ਮੁਝੇ ਸਾਰਾ ਦਿਨ ਫ਼ੋਨ ਲੈ ਕੇ ਬੈਠਾ ਰਹੇਗਾ ਹੋਰ ਕੁ ਰੋਟੀ ਖਾਣ ਦਿਆਂ ਵੀ ਫੋਨ ਹਰ ਵਕਤ ਚਲੋ ਫੋਨ ਦੇ ਫ਼ਾਇਦੇ ਵੀ ਨੇ ਪਰ ਇੱਥੇ ਫੇਰ ਗ਼ਲਤ ਚੀਜ਼ ਹੈ ਨਾ ਇੱਕ ਲੱਤ ਲੱਗਣਾ ਤੇ।
ਉਹ ਤਾਂ ਹੈਗੇ ਹੈ ਜੀ ਫਾਇਦੇ ਵੀ ਹੈਗੇ ਨੇ ਜੀ ਫਾਇਦੇ ਤਾਂ ਬੜੇ ਹੈਗੇ ਨੇ ਫੋਨ ਦੇ।
ਹਾਂ ਫਾਇਦੇ ਤੇ ਬੜੇ ਨੇ।
ਜਿੱਦਾਂ ਬੰਦਾ ਘਰ ਬੈਠਾ ਦਾ ਐ ਆਰਾਮ ਨਾਲ ਕੋਈ ਫੂਡ ਔਡਰ ਕਰ ਲਏ ਆਰਾਮ ਨਾਲ ਘਰ ਦੇ ਬਾਹਰ- ਬਾਹਰ ਹੀ ਆ ਜਾਂਦਾ ਜੀ।
ਹਾਂਜੀ। ਹਾਂ ਪੜ੍ਹਾਈ ਅਗਰ ਹਾਂ ਅਗਰ ਬੀ ਅਗਰ ਮੈਂ ਉਹਨੂੰ ਫੋਨ ਲੈ ਦਾ ਵੀ ਉਦੇ ਤੇ ਪੜ੍ਹਾਈ ਵਗੈਰਾ ਕਰ ਸਕੇ ਤੇ ਉਹ ਫਿਰ ਇਹ ਵੀ ਤੇ ਇੱਕ ਫਾਇਦਾ ਹੀ ਹੈ ਨਾ ਜੇ ਉਹ ਸਿਰਫ ਪੜ੍ਹਾਈ ਦੇ ਆਉਂਦੇ ਤੇ ਕਰੇ। ਹਾਂਜੀ। ਜੇ ਬੱਚਿਆਂ ਬੱਚਿਆਂ ਦੀ ਇੰਨੀ -ਇੰਨੀ ਤਰ੍ਹਾਂ ਦੀ ਐਕਟੀਵਿਟੀਜ ਆਂਦੀਆ ਨੇ ਜਿਵੇਂ ਆਰਟ ਐਂਡ ਕਰਾਫ ਵਧੀਆਂ ਹੋ ਜਾਣ ਬੜਾ ਕੁਝ ਆਂਦਾ ਐ ਤੇ ਫੇਰ ਉਹ ਵੀ ਤੇ ਚੀਜ਼ ਵੇਖੋ ਨਾ ਨੇ ਨੁਕਸਾਨ ਹੀ ਥੋੜ੍ਹੀ ਨੇ।
ਨਹੀਂ ਉਹ ਤੇ ਤੁਹਾਡੀ ਗੱਲ ਹੁਣ ਬੱਚੇ ਦੇ ਉੱਪਰ ਹੈਗਾ ਨਾ ਉਹ ਕਿਸ ਚੀਜ਼ ਵੇਖਦਾ। ਜੇ ਉਹਦੇ ਗੇਮਾਂ ਵੱਲ ਜਾਏਗਾ ਫੇਰ ਤੇ ਗਲਤ ਗੱਲ ਹੈਗੀ।
ਹੂ ਗੇਮ ਈ ਤੇ ਬਸ ਸਾਰਾ ਗੇਮ ਵਿਖਾਲੋ ਰੀਲਾਂ ਵਿਖਾਲੋ ਬੱਚਿਆਂ ਨੂੰ ਹੋਰ
ਪਤਾ ਕੀ ਹੈ ਜੀ ਯਾ ਤੁਸੀਂ ਉਹਨੂੰ ਐ ਕਰੋ ਕੋਈ ਸ ਮਤਲਬ ਤਾ ਪੜ੍ਹਾਈ ਪੜੂਈ ਬਾਰੇ ਦੱਸੋ ਉਹਨੂੰ ਉਹ ਪੜ੍ਹ ਉਹ ਵੀਡੀਓ ਵੇਖਿਆ ਉਹਨਾਂ ਬਾਰੇ।
ਹਾਂ ਉਹ ਵੀ ਵੇਖਦੇ ਤਾਂਏ ਫਿਰ ਫੋਨ ਦੇ ਕੇ ਕਹਿੰਦਾ ਮਾਸੀ ਮੰਮਾ ਮੇਰੇ ਸਿਰ ਮੈਂ ਦਰਦ ਹੋ ਰਿਹਾ। ਮੇਰੀ ਆਂਖੋ ਮੈਂ ਦਰਦ ਹੋ ਰਿਹਾ ਹੈ। ਫੇਰ ਇਹ ਵੇਖ ਕੇ ਫੇਰ ਮਨ ਹੀ ਨੀ ਕਰਦਾ ਬੀ ਉਹਨੂੰ ਫੋਨ ਪਕੜਾਵਾਂ ਮੈਂ ਦੱਸੋ ਕਰੀਏ ਤੇ ਕਰੀਏ ਐਸੇ ਵੀ ਨਹੀਂ ਫੋਨ ਚ ਛੱਡ ਸਕਦੇ ਕਿ ਚਲੋ ਐਸੀ ਵੀ ਛੱਡ ਦੇਏ ਫੋਨ ਬਿਨਾਂ ਫੋਨ ਤੋਂ ਤੇ ਅੱਜ- ਕੱਲ ਬਿਲਕੁਲ ਜਿਵੇਂ ਜ਼ਿੰਦਗੀ ਨਹੀ ਹੈਗੀ। ਜਿਵੇਂ ਬਿਨਾਂ ਰੋਟੀ ਤੋਂ ਪਾਣੀ ਤੋਂ ਜ਼ਿੰਦਗੀ ਨੀ ਐ ਫੋਨ ਵੀ ਇੱਕ ਨੀਡ ਬਣ ਚੁੱਕੀ ਸੀ। ਸਾਡੀ ਲਾਈਫ ਦੇ ਵਿੱਚ ਨਾ ਹਾਂ ਉਹਨਾਂ ਨੂੰ ਕੀ ਸਮਝਾਵਾਂ ਇੰਨਾ ਜਿੱਦੀ ਹੋਇਆ ਪਿਆ ਇੰਨਾ ਜਿੱਦੀ ਤੁਸੀਂ ਮੰਨੋਗੇ ਉਹਨਾ ਦੋ ਟਾਈਮ ਦੀ ਰੋਟ ਟੀ ਨਹੀਂ ਖਾਧੀ ਦੁਪਹਿਰ ਦਾ ਭੁੱਖਾ ਬੈਠਾ ਹੋਇਆ ਮੁਝੇ ਫੋਨ ਚਾਹੀਏ ਤੋ ਚਾਹੀਏ ਹੀ।
ਹਾਂਜੀ, ਉਹਨੂੰ ਦੱਸੋ ਜੀ ਹੁਣ ਦੇਖੋ ਜੇ ਜ਼ਿਆਦਾ ਜਿੱਦ ਕਰਦਾ ਤਾਂ ਫੇਰ ਤਾਂ ਤੁਹਾਨੂੰ ਲੈ ਕੇ ਦੇਣਾ ਹੀ ਪਏਗਾ ਜੀ।
ਹਮਮ ਤੇ ਨੁਕਸਾਨ ਵੀ ਤੇ ਹੈਗੇ ਨੇ ਇਹਨਾਂ ਇਹਦੇ ਵਿੱਚ ਮੈਨੂੰ ਕੋਈ ਸੁਜੈਸ਼ਨ ਦਵੋ ਤਾਂ ਹੀ ਤੇ ਮੈਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਮੈਂ ਵੀਰ ਜੀ ਨਾਲ ਡਿਸਕਸ ਕਰਾਂ।
ਮੈਂ ਤੁਹਾਨੂੰ ਉਹੀ ਕੇਹ ਰਹਿਆ ਨੁਕਸਾਨ ਤਾਂ ਜੀ ਹੈ ਹੀ ਨੇ ਫ਼ਾਇਦੇ ਵੀ ਹੈਗੇ ਨੇ ਨੁਕਸਾਨ ਵੀ ਹੈਗੇ ਨੇ।
ਹੂ- ਹੂ ਉਹਨੂੰ ਨਮ
ਮੇਰੇ ਹਿਸਾਬ ਨਾਲ ਤੇ ਜੀ ਮੈਂ ਤੁਹਾਨੂੰ ਦੱਸਾਂ ਬੱਚੇ ਦੀ ਬੱਚ ਬੱਚੇ -ਬੱਚੇ ਨੂੰ ਤਾਂ ਇੰਨੀ ਛੋਟੀ ਉਮਰ ਚ ਨਹੀਂ ਦੇਣਾ ਚਾਹੀਦਾ ਜੀ ਫੋਨ।
ਅੱਛਾ ਉਹਨੂੰ ਸਾਰਿਆਂ ਦੇ ਨੰਬਰ ਯਾਦ ਹੈਗਾ ਜੇ ਕਹਿੰਦਾ ਮੈਂ ਕਹੀ ਪੇ ਖੋਜੂਗਾ ਮੈਂ ਆਪ ਕੋ ਫੋਨ ਕਰਕੇ ਬੁਲਾ ਲੂੰਗਾ। ਦੱਸੋ। ਉਹਨੂੰ ਫੋਨ ਵੀ ਮਿਲਾਣੇ ਆਂਦਾ ਐ ਨ ਉਹ ਨੂੰ ਪੜ੍ਹਨਾ ਵੀ ਆਂਦਾ ਐ ਤੇਜ ਐ ਅੱਜ- ਕੱਲ ਦੇ ਬੱਚਿਆਂ ਦਾ ਦਿਮਾਗ ਕੰਪਿਊਟਰ ਬਨਿਆ ਪੇਐ, ਸਾਨੂੰ ਹੁਨ ਜਾ ਕੇ ਸਹੀ। ਤੇਰਾ ਪਤਾ ਲੱਗਿਐ ਹੈਂ, ਤੇ ਐ ਨਿੱਕੇ ਹੁੰਦੇ ਈ ਅੰਦਰੋਂ ਈ ਸੱਬ।
ਪਤਾ ਕੀ ਐ ਜੀ, ਜੇੜਾ ਜਿਸ, ਜੇੜਾ ਤਾਡਾ ਜ਼ਮਾਨਾ ਸੀ ਓਹ ਅਲੱਗ ਸੀ ਜ਼ਮਾਨਾ, ਅੱਜ ਦਾ ਜ਼ਮਾਨਾ ਅਲੱਗ ਹੈਗਾ।
ਹਾਂ।
ਅੱਜ ਕੱਲ੍ਹ ਵੇਖੋ ਤੁਸੀਂ ਏ, ਆਈ, ਹੈਗਾ। ਜਿੱਦਾਂ ਏ, ਆਈ, ਨੂੰ ਤੁਸੀਂ ਜਿੰਨੀ ਮਰਜ਼ੀ ਗੱਲਾ ਕਰ ਲੋ।
ਸਹੀ ਗੱਲ ਐ, ਹੋਰ ਕੁਛ ਨੀ ਮਿਲਨਾ ਟਾਈਮ ਪਰਏ ਐ, ਏ, ਆਈ, ਨਾਲ ਈ। ਕਰਲੋ ਜੀ, ਕੁੱਛ ਵੀ ਪੁੱਛ ਲੋੋ ਏ, ਆਈ, ਦੇ ਨਾਲ। ਹਾਂ, ਹਾਂ। ਹੁਨ ਮੈਨੂੰ ਕੁੱਝ ਸਪੈਕਸ ਲੱਗੀਆਂ ਹੋਈਆਂ ਨੇ। ਲੈਪਟੋਪ ਦੇ ਅੱਗੇ ਬਹਿੰਨੀ ਆ, ਫੋਨ ਵੀ ਚੱਲਦੈ। ਸਿਰ ਦਰਦ ਇੰਨਾ ਹੁੰਦਾ ਏ। ਨਜ਼ਰ ਜਰਾ ਜੀ, ਉਹ ਕਰਾਂ ਜਿਵੇਂ ਬਿਲਕੁਲ ਕਈ ਵਾਰੀ ਅਕਸ਼ਰ ਬਰੀਕ ਹੁੰਦੇ ਨੇ ਕਿਸੇ ਚੀਜ਼ ਦੇ ਵਿੱਚ, ਕਈ ਵਾਰੀ ਮੋ ਟੇ ਵੀ ਹੁੰਦੇ ਨੇ, ਪੜ੍ਹਨੇ ਪੈਂਦੇ ਨੇ, ਕੀ ਕਰੀਏ? ਸਕਰੀਨ ਤੇ ਫੇਰ ਨੁਕਸਾਨ ਏ ਨਾ ਅੱਖਾਂ ਵਾਸਤੇ, ਤੇ ਜੇਹੜੀ ਇੰਨੀ ਲਾਈਟ ਹਰ ਵਕਤ ਉਨੂੰ ਵੀ ਜੱਦ ਦਾ ਆਇਆ, ਹਫ ਹਫਤਾਂ ਹੋ ਗਿਆ, ਲੱਗਿਆ ਈ ਹੋਇਐ ਫੋਨ ਦੇ ਮਗਰ ਈ ਪੇਆ ਹੋਇਐ, ਮੈਂ ਤੇ ਪਰੇਸ਼ਾਨ ਈ ਹੋਗਿਆ, ਵੇਖ- ਵੇਖ ਕੇ।
ਬੱਚੇ ਹੈਗੇ, ਤੁਹੰਨ ਪਤੈ ਗੱਲ ਮੰਨਦੇ ਨੀ ਹੈਗੇ।
ਹਾਂ, ਅੱਜ ਕੱਲ ਦੇ ਬੱਚੇ ਨੀ, ਹੋਰ ਤਾਂ ਟਿਡਾ ਜੇਆ ਹੈਗਾ ਜੇ, ਛੋਟਾ ਜੇਆ, ਰੋਟੀ ਛੱਡ ਕੇ ਬੈਠਾ। ਧੋਏ ਜੇ ਤੇ ਪੈਰ
ਜੀ ਸੀ। ਤੁਸੀਂ ਐ ਵੇਖੋ, ਜੈਵੇਂ ਇੱਕ ਦੋ- ਸਾਲ ਦੇ ਬੱਚੇ ਹੁੰਦੇ ਨਾ।
ਹਾਂ।
ਓਨਾਂ ਨੂੰ ਕੋਈ ਨਾਲ ਹੋਰ ਕੋਈ ਓਨਾਂ ਦਾ ਕਾਰਟੂਨ- ਕਾਰਟੂਨ ਲਾ ਕੇ ਦੋ ਤਾਂ ਰੋਟੀ ਖਾਂਦੇ ਨ, ਅੱਜ ਦੇ ਜਮਾਨੇ 'ਚ ਨਈ ਤਾਂ ਖਾਂਦੇ ਨੀ।
ਓ ਨਾ, ਐਸੀ ਓਨਾਂ ਨੂੰ ਭੈੜੀ ਆਦਤਾਂ ਪਾਈਆਂ ਨੇ, ਕਿਉਂਕਿ ਅੱਜ -ਕੱਲ ਠੀਕ ਐ। ਪਹਿਲੇ ਮਾਵਾਂ ਹੁੰਦੀਆਂ ਸੀ, ਪਹਿਲੇ ਪੇਰੈਂਟਸ ਹੁੰਦੇ ਸੀ, ਅਪਨੇ ਬੱਚਿਆਂ ਨੂੰ ਪੂਰਾ ਟਾਈਮ ਦੇਂਦੇ ਸੀ। ਕੋਲ ਬਹਿੰਦੇ ਸੀ, ਠੀਕ ਏ ਲਾਰੇ ਦਵਾ ਕੇ ਰੋਟੀ ਹੁਨ ਦੇਖੋ, ਅੱਜ -ਕੱਲ ਹਰ ਕੋਈ ਜੋਬ ਕਰਦੈ, ਕੋਈ ਵਰਕ ਫਰੋਮ ਹੋਮ ਕਰ ਰੇਆ। ਕੋਈ ਵਰਕ ਫਰੋਮ ਔਫਿਸ ਕਰ ਰੇਆ, ਹੈਨਾ? ਓਨਾਂ ਨੂੰ ਹੁੰਦਾ ਬਈ, ਚੱਲ ਸਾਡਾ ਬੱਚਾ ਧਿਆਨੇ ਲੱਗਿਆ ਰੇ, ਏਨਾਂ ਦਾ ਮਾਇੰਡ ਡਾਇਵਰਟ ਰਵੇ, ਤੇ ਅਸੀਂ ਚਲੋ ਅਸੀਂ ਆਪਣਾ ਕੰਮ ਨਿਪਟਾ ਲਈਏ। ਉਹ ਲਾਲਚ ਦੇਖੋ, ਮਾਵਾਂ ਲੈਂਦੀਆਂ ਨੇ ਤੇ ਨੁਕਸਾਨ ਕਿਨੂੰ ਪਹੁੰਚਨੈ? ਬੱਚਿਆਂ ਨੂੰ।
ਸਹੀ ਗੱਲ ਏ ਜੀ।
ਹਾਂ, ਓ ਫਿਰ ਲੱਤ ਬਨ ਜਾਂਦੀ ਐ।
ਫਿਰ ਬੱਚੇ ਮੰਨਦੇ ਨੀ ਹੈਗੇ।
ਹਾਂ। ਹੋਰ ਦੱਸੋ ਤੁਸੀਂ, ਤੁਹਾਡੇ ਘਰ ਵੀ ਬੱਚੇ ਹੈ ਨੇ? ਚਲਾਂਦੇ ਨੇ ਫੋਨ, ਨਈ ਚਲਾਂਦੇ ਓ ਵੀ?
ਅਸੀਂ ਤੇ ਜੀ ਵੱਡੇ ਹੋ ਗਏ ਆ ਜੀ, ਅਸੀਂ। ਤੇ ਕੋਈ ਬੱਚਾ ਨੀ ਐ, ਆਪਾਂ ਤੇ ਜੀ ਚਲਾਨੈ ਈ ਚਲਾਨੈ ਜੀ।
ਹਾਂ, ਐ ਤੇ ਗੱਲ ਹੈਗੀ ਏ, ਤੁਸੀਂ ਤੇ ਚਲਾਨੈ ਈ ਚਲਾਨੈ। ਸਾਡੀ ਗਤੀ ਨੀ ਨਾ ਹੈਗੀ ਹੁਨ, ਅਸੀਂ ਵੀ ਕੀ ਕਰੀ ਦੇਂਨੇ ਆ, ਅਸੀਂ ਬੱਚਿਆਂ ਨੂੰ ਵੀ ਫੋਨ ਦੇਂਨੇ ਆ, ਪਰ ਇੱਕ ਚਲੋ ਲਿਮਿਟ ਦੇ ਅਨੁਸਾਰ ਚਲੋ ਬੰਦਾ
ਬੱਚਿਆਂ ਨੂੰ, ਬੱਚੇ ਲਿਮਿਟ ਨੀ ਵੇਖਦੇ ਨਾ ਓਨਾਂ ਨੂੰ ਜਿੱਦ ਕਰਨੀ, ਓਨਾਂ ਜਦੋਂ ਓਨਾਂ ਦਾ ਮਨ ਕਰਨ ਲਗ ਗਿਆ, ਉਨੂੰ ਦੇਨਾ ਪੈਨ।
ਹਮ ਹੁਣ, ਤੁਸੀਂ ਆ ਵੇਖੋ, ਕਰੋਨਾ ਕਾਲ ਲੱਗਿਆ ਸੀ, ਸਾਰਿਆਂ ਨੇ ਫੋਨਾਂ ਦੇ ਜ਼ਰੀਏ, ਆਪਣੇ ਕੰਮ ਕੀਤੇ ਨੇ ਲੈਬ। ਲੈਪਟੋਪ ਦੇ ਜਰੀਏ, ਔਨਲਾਈਨ ਦੇ ਜਰੀਏ, ਉਹ ਇੱਕ ਫਾਇਦਾ ਹੋ ਗਿਆ ਨਾ, ਸਾਡਾ ਹੁਣ। ਮੇਰੇ ਖੁਦ ਦੇ, ਮੈਂ ਇਗਜ਼ਾਮ ਫਾਈਨਲ ਈਅਰ ਦੇ, ਉਹ ਦਿੱਤੇ ਸੀ ਉਹਦੇ ਵਿੱਚ ਵਕ, ਉਹਦੇ ਓਨਲਾਈਨ ਹੈ ਵੀ। ਹਾਂ ਪੂਰੀ ਪੀ ਡੀਐਫ ਬਣਾ ਕੇ, ਪੇਪਰ ਫੋਮ ਤੇ ਆਣਾ ਪੂਰਾ ਵੇਖ ਕੇ ਸਮਝ ਕੇ। ਉਹ ਇੱਕ ਫਾਇਦਾ ਸੀ, ਨਾ ਫਾਇਦਾ ਵੀ ਹੈਗੇ ਨੇ, ਨੁਕਸਾਨ ਵੀ।
ਜੀ ਫਾਇਦੇ ਤੇ ਬਹੁਤ। ਬੰਦਾ ਇੰਸਟਾਗ੍ਰਾਮ ਹੈਗਾ, ਜਿੱਦਾਂ ਯੂਟਿਊਬ ਹੈਗਾ, ਉੱਥੋਂ ਕਿੰਨਾ ਪੈਸਾ ਕਮਾਉਂਦਾ ਬੰਦਾ।
ਹਾਂ- ਹਾਂ, ਬੜਾ ਬੜੀਆਂ, ਅੱਜ ਕੱਲ੍ਹ ਹੋਰ ਕੀ ਕੁਛ ਨੇ ਤਾਂ ਲੋਕ ਹੀ ਬਲਾਗ ਬਣਾਉਂਦੇ ਰਹਿੰਦੇ ਨੇ। ਹਮ ਯ ਕਰ ਰਹੇ ਆ, ਹਮ ਪੂਰੀ ਡੇਲੀ ਰੂਟੀਨ, ਆਪਣੀ ਉਹਨਾਂ ਨੇ ਐਡ ਕਰਨੀ ਉਹਦੇ ਤੇ।
ਹਾਂਜੀ- ਹਾਂਜੀ।
ਲੋਕੀ ਵੇਖਣ ਕਿ, ਉਹਨੇ ਉਹਨਾਂ ਨੂੰ ਪੈਸੇ ਮਿਲਣੇ ਨੇ।
ਹਾਂਜੀ, ਉਹੀ ਗੱਲ ਨਾ।
ਹਮ। ਬਸ ਇਹੀਓ, ਚੱਕਰ ਹੈਗਾ ਸਮਝ ਨੀ ਆਉਂਦਾ, ਜਿਹੜਾ ਸਵੇਰੇ ਉੱਠਦੇ ਫੋਨ ਚਾਹੀਦਾ ਵਖ। ਖਣ ਨੂੰ, ਹਾਂ ਵੀ ਪਹਿਲੇ ਵੇਖੀਏ, ਵਟਸਐਪ ਖੋਲਲੀਏ ਸਨੈਪਚੈਟ ਖੋਲੀਏ।
ਹਾਂ ਹਾਂ ਬਿਲਕੁਲ ਬਿਨਾਂ ਫੋਨ ਤੋਂ ਤੇ ਬੰਦਾ ਜਾ ਰਹਿ ਨਹੀਂ ਸਕਦਾ ਅੱਜ ਦੇ ਟਮ
ਰਾਤ ਵੀ ਗੁੱਡ ਨਾਈਟ ਵੀ, ਫੋਨ ਨਾਲ ਹੋਣੀ ਤੇ, ਗੁੱਡ ਮੋਰਨਿੰਗ ਵੀ ਫੋਨ ਨਾਲ ਹੀ ਹੋਣੀ ਹੈ। ਸਾਡੀ।
ਸਹੀ ਗੱਲ ਹੈ ਜੀ।
ਹੂੰ। ਲੋਕੀ, ਪਹਿਲੇ ਭਜਨ ਸੁਣਦੇ ਸੀ, ਫੋਨ ਇਸ ਕਰਕੇ ਲੈਂਦੇ ਸੀ। ਵੀ ਚਲੋ ਕੋਲ ਬੈਠੇ ਰਹੀਏ ਹੈਂ। ਆਪਣੇ ਸ਼ਬਦ ਸੁਣੀਏ, ਭਜਨ ਸੁਣੀ ਹੁਣ ਅੱਜ ਕੱਲ੍ਹ ਤੇ ਬਸ। ਜਦ ਦਾ ਇੰਸਟਾਗ੍ਰਾਮ ਆਇਆ, ਤਦ ਦਾ ਜਿਆਦਾ ਬੁਰਾ ਹਾਲ ਹੋ ਗਿਆ। ਹਾਂ ਬਸ ਉਹ ਰੀਲਾਂ ਵੇਖ, ਵਖ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਹੈਂ ਇੱਕ -ਇੱਕ। ਘੰਟੇ ਤੋਂ, ਟਮ ਟਾਈਮ ਮੈਨੇਜਮੈਂਟ ਖ਼ਰਾਬ ਹੋ ਰਿਹਾ, ਸਾਡਾ। ਸਾਡਾ ਟਾਈਮ ਜਾਇਆ ਹੋ ਰਿਹਾ ਹਾਂਜੀ। ਹਾਂਜੀ।
ਮੈਂ, ਕਹਿ ਰਿਹਾ ਜੀ, ਤੁਸੀਂ ਇਹ ਦੇਖੋ ਜੀ। ਰੀਲ ਚ ਵੀ ਦੱਸਦੇ ਨੇ, ਤੁਸੀਂ ਆਪਣਾ ਟਾਈਮ ਨਾ ਖ਼ਰਾਬ ਕਰੋ ਜਿੱਦਾਂ। ਸਕਰੋਲ ਕਰਦਾ ਨਾ ਬੰਦਾ, ਉਹਦੇ ਚ ਵੀ ਕਈ ਰੀਲਾਂ ਆਉਂਦੀਆਂ। ਤੁਸੀਂ ਟੈਮ ਟੈਮ। ਖ਼ਰਾਬ ਕਰ ਰਹੇ ਹੋ, ਇ ਤੁਸੀਂ ਮਤਲਬ ਕੋਈ ਸਕਿੱਲ ਸੀ। ਦੇਖੋ, ਸਕਿੱਲ ਸਿੱਖ ਕੇ ਫਾਇਦਾ ਵੀ ਹੋਵੇਗਾ।
ਆਹੋ, ਇਹ ਤੇ ਗੱਲ ਹੈਗੀ।
ਹਾਂਜੀ।
ਬਸ ਸਮਝ ਨੀ ਆਉਂਦਾ, ਅੱਜ ਕੱਲ ਨਾ ਬਿਨਾਂ ਇਜੇ ਤੋਂ ਵੀ ਨੀ ਹੈਗਾ। ਬਿਨਾਂ ਫੋਨ ਤੋਂ, ਗੁਜ਼ਾਰਾ ਵੀ ਨਹੀਂ ਹੈਗਾ ਬਸ ਕੀ ਕਰੀਏ ਹਾਂ। ਬਸ ਅਸੀਂ ਆਦਤ ਜੋ ਬਣਾ ਲਤੀ ਹੈ, ਆਪਣੇ ਆਪ ਨੂੰ। ਇੱਕ ਆਦਤ ਬਣਾ ਲਤੀ।
ਪਤਾ ਕੀ ਜੀ ਸੁੱਖ ਹੈਗਾ ਨਾ, ਸੁੱਖ ਚੀਜ਼ ਐਸੀ ਹੈਗੀ ਹੈਗੀ ਆਦਤ ਆਪ ਤੇ ਬੰਨੇਗੀ ਉਹ।
ਹਾਂ ਲੱਤ ਵੀ, ਹਰ ਚੀਜ਼ ਦੀ, ਦੇਖੋ ਬੁਰੀ ਹੈਗੀ ਹੈ।
ਹੁਣ ਤੁਸੀਂ, ਇਹ ਵੇਖੋ ਅੱਜ ਦੇ ਟਾਈਮ ਚ ਹਰੇਕ ਦੇ, ਘਰ ਚ ਏ ਸੀ ਲੱਗੇ ਨੇ। ਬੱਚੇ ਅੱਜ ਕੱਲ੍ਹ ਦੇ, ਬਿਨਾਂ ਏਸੀ ਤੋਂ ਸੋਂ ਨਹੀਂ ਸਕਦੇ।
ਅਸੀਂ ਖੁੱਦ ਨਹੀਂ ਰਹਿ ਸਕਦੇ ਹਾਂ, ਅਸੀਂ ਨੀ ਰਹਿ ਸਕਦੇ। ਸਕਦੇ ਬਿਨਾਂ ਏਸੀ ਤੋਂ, ਤੇ ਬਿਲਕੁਲ ਵੀ ਨਹੀਂ ਰਹਿ ਸਕਦੇ, ਹੂੰ।
ਬੰਦਾ ਉਹਦੇ ਮਜਬੂਰ ਹੋ ਜਾਂਦਾ ਨਾ ਬਸ ਉਸ ਚੀਜ਼ ਤੇ, ਉਹ ਫੇਰ ਉਹ ਨਹੀਂ ਰਹਿ ਸਕਦਾ।
ਹਾਂ, ਕਿਉਂਕਿ ਸਾਨੂੰ ਹੁਣ ਅਸੀਂ ਔਫਿਸ ਦੇ ਵਿੱਚ ਵੀ ਹਰ ਵਕਤ ਏਸੀ ਦੇ ਵਿੱਚ ਈ ਬੈਠੇ ਹੁੰਨੇ ਆ। ਓਫਿਸ ਤੋਂ ਨਿਕਲੀਏ, ਤੇ ਫੇਰ ਗਰਮੀ ਬੜੀ ਲੱਗਦੀ ਏ।
ਓਈ ਤੇ, ਫੇਰ ਬੰਦਾ ਕਹਿੰਦਾ ਏਸੀ ਚਲਾਓ, ਕਾਲੀਆਂ ਪੈਂਦੀਆਂ।
ਹਾਂ, ਬਸ ਐਈਓ ਚੱਕਰ ਹੈ ਗਾ ਹੈ ਵੀ, ਹਰ ਚੀਜ਼ ਦਾ ਵੀਰ ਜੀ ਦੇਖੋ, ਨੁਕਸਾਨ ਵੀ ਏ ਤੇ ਫਾਇਦਾ ਵੀ ਏ।
ਓ ਤੇ, ਬਰਾਬਰ ਹੈਗਾ ਜੀ ਦੋਨੋ ਚੀਜ਼ਾਂ।
ਚਲੋ ਟੈਕਨੋਲੋਜੀ ਆ ਰਹੀਆਂ ਨੇ, ਫਾਇਦੇ ਵਾਸਤੇ ਆ ਰਹੀਆਂ ਨੇ, ਪਰ ਉਹ ਸਾਡੇ ਹੱਥ ਚਾਈਦਾ ਵੀ, ਅਸੀਂ ਉਹਨੂੰ ਕਿਵੇਂ ਯੂਜ ਕਰਨੈ? ਹਨਾ ਵੀ, ਹਾਂਜੀ। ਹਾਂਜੀ, ਹੋਰ ਸੁਣਾਓ? ਤੇ ਹੁਣ, ਮੈਂ ਦੱਸੋ ਹੁਣ ਕੀ ਕਰਾਂ, ਹਨਮਨ ਨੂੰ ਫੋਨ ਦਵਾਵਾਂ, ਨਾ ਦਵਾਵਾਂ ਕੀ ਕਰਾਂ ਦੱਸੋ?
ਐਸੇ ਜੀ ਹੁਣ, ਤੁਹਾਡੇ, ਤੁਸੀਂ ਡਿਸਾਈਡ ਕਰੋਗੇ। ਐ ਤੇ ਤੁਹਾਡੇ ਉੱਪਰ ਹੈ, ਮੇਰੇ ਹਿਸਾਬ ਨਾਲ ਤੇ ਨਹੀਂ ਦਵਾਣਾ ਚਾਹੀਦਾ ਬੱਚੇ ਨੂੰ।
ਨਹੀਂ ਦਵਾਣਾ ਚਾਹੀਦਾ, ਅੱਛਾ। ਚਲੋ ਠੀਕ ਏ, ਦੇਖ ਦੇਖਨੇ ਆ, ਕਿੰਨੀ ਕ ਜਿੱਦ ਕਰਦਾ ਆ ਏ, ਉਹ ਹਨਾ ਵੀ। ਜਿਆਦਾ ਜਿੱਦ ਕਰੇਗਾ, ਤੇ ਕੋਈ ਛੋਟਾ-ਮ੍ਹੋਟਾ ਦਵਾ ਦਾਂਗੇ ਵੀ ਚਲੋ। ਹੋਰ ਕੀ ਕਰ ਸਕਨੇ ਆਂ, ਅੱਜ-ਕੱਲ ਬੱਚਿਆਂ ਦੀ ਜਿੱਦਾਂ, ਐਵੇਂ, ਰੋਂਦਿਆਂ ਵੀ ਨੀ ਅਸੀ ਵੇਖ ਸਕਦੇ ਨਾ।
ਸਹੀ ਗੱਲ ਏ, ਉਹ ਵੀ
ਹਾਂ, ਹੋਰ ਕੀ। ਹੋਰ ਸੁਣਾਓ ਤੁਸੀਂ, ਚਲੋ ਠੀਕ ਏ ਵੀਰ ਜੀ। ਹਾਂ ਠੀਕ ਏ, ਸਤਿ ਸ਼੍ਰੀ ਅਕਾਲ‌ ਵੀਰ ਜੀ, ਸਤਿ ਸ੍ਰੀ ਅਕਾਲ ਜੀ।